ਹੈਲੋ। ਹੋਰ ਜੀ, ਕੀ ਹਾਲ ਜੀ ਬ੍ਰਦਰ।
ਬਸ ਵਧੀਆ ਮੇਰੇ ਵੀਰ ਹੋਰ ਸੁਣਾਓ।
ਕਰੀ ਜਾ ਰਹੇ ਸੀ।
ਬਾਸ ਬੈਲੇ ਬੈਠੇ ਸੀ, ਬਾਰ ਗਰਮੀ ਬੋਤ ਏ ਕੀ ਕਰੀਏ। ਅੰਦਰ ਬੈਠੇ ਸੀ, ਆਂ ਬੱਸ ਜੀ। ਹਾਂਜੀ, ਹਾਂਜੀ। ਬਿਲਕੁਲ ਜੀ ਬਿਲਕੁਲ, ਹੁਣ ਦੇਖੋ ਹੁਣ ਨਿਕਲਾਂਗੇ ਸਵਾ ਛੇ ਵਜੇ ਤੱਕ। ਥੋੜ੍ਹੀ ਹੋ ਜਵੇ ਸਾੜੇ ਛੇ ਵਜੇ ਤੱਕ।
ਹਾਂਜੀ, ਹਾਂਜੀ ਹੋਰ ਥੋੜੀ ਦੇਰ ਤਕ ਮਾ ਮੌਸਮ ਠੰਡਾ ਹੋ ਜਾਣਾ ਵਾ, ਛੇ ਸਾੜੇ ਛੇ ਵਜੇ ਤੱਕ ਮ ਵੇ ਜਾਣਾ ਬਾਰ ਮਾੜਾ ਜਾ ਸੈਰ, ਸੂਰ ਕਰ ਆਈਦੀ
ਬਿਲਕੁਲ ਜੀ ਬਿਲਕੁਲ, ਓਤੇ ਹੈ ਈਏ।
ਹਾਂਜੀ, ਧਾਨੂੰ ਪਤਾ ਸੈਰ ਵੀ ਜਰੂਰੀ ਏ ਸਰੀਰ ਵਾਸਤੇ ਹਨਾ।
ਹਾਂ, ਹਾਂ ਬਿਲਕੁਲ, ਬਿਲਕੁਲ, ਬਿਲਕੁਲ ਅਸੀਂ ਏ ਰਾਤੀ ਰਾਤੀ ਜਾਂਦੇ ਆਂ ਵੈਸੇ, ਹਾਂ ਤੇ ਡਿਨਰ ਕਰਕੇ। ਹਾਂ ਓਸ ਤੋ ਬਿਲਕੁਲ ਜੀ, ਬਿਲਕੁਲ ਅੱਠ, ਅੱਠ-ਨੌਂ
ਹਾਂ ਓ ਨਈ, ਨਈ ਭਾਜੀ ਕਰਨੀ ਚਾਈਦੀ ਜੀ ਆਪਣਾ ਸਰੀਰ ਨੂੰ ਫਿੱਟ ਰੱਖਦੇ ਨਾਲੇ਼ ਆਪਣਾ, ਐਕਸਸਾਈਜ਼ ਧੂਆਨੂੰ ਪਤਾ ਮਾੜੀ-ਮੋਟੀ ਸੈਰ ਕਰਨੀ ਚਾਈਦੀ
ਹਾਂਜੀ, ਹਾਂਜੀ। ਬਿਲਕੁਲ ਜੀ, ਬਿਲਕੁਲ, ਓ ਤੇ ਹੈ ਈ ਏ ਹੋਰ, ਹੋਰ
ਨਏਨ, ਗਰਮੀਆਂ ਚ ਏਸ ਬਾਰ ਆਪਣਾ ਕੈਂਪ ਮਲਬ ਕੇ ਜਾਏਆ ਨਈ ਗੇਆ। ਓ ਹੋਣ ਓਦਾਂ ਕ ਅਸ ਸਲਾਅ ਬਣਾ ਰਏ ਸੀ, ਆਪਾਂ ਘੁੰਮਣ ਫਿਰਨ ਜਾਨ ਦੀ।
ਦੇਖੋ ਅਪਣਾ ਏਦਰ ਕੈਂਦੇ ਤੇ ਪੇ, ਕੈਂਦੇ ਭ੍ਹਾੜ- ਭੂੜ ਵੱਲ ਨੂੰ ਚੱਲ ਜਾਂਦੇ ਤੇ ਕੈਂਦੇ ਕੀਤੇ ਲਾਗੇ ਜੇੜੀ ਲੂ ਨੇੜੇ-ਤੇੜੇ ਪੈ ਜੇ ਕਿ ਤੇ ਓਥੇ ਚਲ ਜਾਂਦੇ ਕੈਂਪਿੰਗ, ਕੂਪਿੰਗ। ਘਰ ਆਓਂਦੇ ਫਰੈਂਡ ਈ ਆ ਆਪਾਂ ਦੋ, ਤਿੰਨ ਜਣੇ ਹੈਗੇ ਆ ਮੈਂ ਚਲੋ ਏਕ ਦੋ ਜਣੇ ਹੋਰ ਹੋਏ ਨੇ ਮੈਂ ਚਲੋ ਗੱਲ ਕਰ ਲੈਂਦੇ ਆਂ, ਤੇ ਨੇੜੇ-ਤੇੜੇ ਟੂਰ ਬਣਾ ਲੈਂਦੇ ਆ ਕੈਂਪ ਪਿੰ ਕੁੁੰਮਪਿੰਗ ਕਰ ਆਵਾਂਗੇ ਆਪਣਾ ਹਾਨਾ।
ਹਾਂ, ਵਦੀਆ ਜੀ, ਵਦੀਆ, ਸਈ ਗੱਲ ਕਈ ਏ ਪਤਾ ਕੀ ਜਿੰਨੇ ਹਾਂਜੀ, ਹਾਂਜੀ ਪਤਾ ਕੀ ਜਿੰਨੇ ਜ਼ਿਆਦਾ ਹੋਨਗੇ ਮੁੰਡੇ ਓਨੇ ਮਜਾ ਆਏਗਾ, ਯਾਰ ਭਰਾ ਹੋਨਗੇ ਅਪਨੇ, ਅਪਨੇ ਯਾਰ ਭਰਾ ਜਿੰਨੇ ਹੋਨਗੇ ਓਨਾ ਈ ਫੈਦਾ ਹੈਗੈ, ਅੱਜ-ਕੱਲ੍ਹ ਮ੍ਹੋਲ ਵੀ ਤਾਂ ਮ੍ਹੈਲ ਵੀ ਤਾ ਬੜਾ ਖ਼ਰਾਬ ਹੋਏ ਦਾ ਨਾ
ਹਾਂਜੀ, ਹਾਂਜੀ ਧਾਨੂੰ ਪਰਾ ਈ ਆ ਮਨਾਲੀ ਵਾਲੀ਼ ਸੈੜ ਆ, ਮੰਡੀ ਵਾਲੀ ਸੈੜ ਦਾ, ਬੋਤ ਜਿਆਦਾ ਹੋਏਆ ਪੇਆ ਕੰਮ।
ਬਿਲਕੁਲ ਜੀ, ਬਿਲਕੁਲ, ਸਈ ਗੱਲ ਕੈਂਦੇ ਪੇ ਬੜਾ ਬੁਰਾ ਹਾਲ ਹੈਗਾ।
ਹਾਂ ਹੋਰ ਆ, ਚਾਰ ਪੰਜ ਜਣੇ ਆਪਾਂ ਹੈਗੇ ਆਂ, ਚਾਰ ਪੰਜ ਜਾਣੇ ਤੁਸੀਂ ਹੋਜੋਗੇ ਤੇ ਚਲੋ ਵਦੀਆ ਆਪਨਾ ਟੂਰ ਹੋਜੇਗਾ ਨਾਲੇ ਕੈਂਪਿੰਗ ਵਗੈਰਾ ਵੀ ਕਰ ਲਾਂਗੇ ਟੈਂਟ ਪੇ ਆਪਾਂ ਕੋਲ, ਹਾਂ ਤੇ ਨਾਲੇ਼ ਅਪਨਾ ਸਲੰਡਰ ਸੂਲੰਡਰ ਲੈ ਜਾਂਗੇ ਜੋ ਵੀ ਆਪਾਂ ਣੂੰ ਖਾਣ, ਪੀਣ ਦਾ ਸਮਾਨ ਜਿਵੇਂ ਆਪਾਂ ਲੈ ਲਾਂਗੇ ਹਣਾ ਕਿਤੇ ਵਦੀਆ ਜਿ ਲੂਕੇਸ਼ਨ ਤੇ ਜਾ ਕੇ, ਕੈਂਮਪਿੰਗ ਕੁਪਿੰਗ ਕਰਾਂਗੇ ਹੈਂ ਇੰਜੋਏ ਕਰਾਂਗੇ ਨਾਲੇ਼ ਕੈਮਰਾ ਲੈ ਜਾਂ ਹਣਾ ਨਾਲੇ਼ ਫੋਟੋਆਂ ਖਿੱਚ ਕੇ ਆਪਣਾ-ਆਪਣਾ ਯਾਦਗੀਰੀ ਰੱਖ
ਯਾਰ, ਬਿਲਕੁਲ ਜੀ ਬਿਲਕੁਲ, ਸਈ ਗੱਲ ਕਈ ਏ ਹੋਰ ਏਦਰ ਦਾ ਈ ਪ੍ਰੋਗਰਾਮ ਬਣਾਵਾਂਗੇ ਫੇਰ ਮੰਸੂਰੀ ਸੈੜ ਦਾ
ਹਾਂ, ਹਾਂ ਮੰਸੂਰੀ ਵਾਲੀ ਸੈੜ ਦਾ ਕੀਤੇ ਰਿਸ਼ੀ ਕੇਸ਼ ਹੋ ਗੇਆ ਮਸੂਰੀ ਦੇ ਕੋਲ ਈ ਰਿਸ਼ਕੇਸ਼ ਪੈ ਜਾਂਦਾ ਵਾ, ਆਪਣਾ ਬਾਰ ਨੇੜੇ ਤੇੜੇ ਓਦਰ ਕਿਦੇ ਪ੍ਹਾੜੀ ਵਾਲੀ ਸੈੜ ਤੇ ਵ੍ਹੇ ਲਾਂਗੇ, ਜਿੱਥੇ ਲੋਕੀ ਕੈਂਪ ਕੈਮਪਿੰਗ ਕਰਦੇ ਓਥੇ ਏ ਚੱਲ ਜਾਂਗੇ ਆਪਾਂ, ਕੈਮਪਿੰਗ ਕਰਾਂਗੇ ਓਵੀ ਧਾਨੂੰ ਪਤਾ ਟਿੰਗ ਕਰਨ ਦਾ ਵੱਖਰਾ ਨੇਜਾਰਾ ਰਾਫਟਿੰਗ ਕਰਨ ਦਾ ਹੈਨਾ ਹਾਂਜੀ, ਹਾਂਜੀ, ਤੁਸੀਂ ਕੀਤੀ ਕਦੀ ਰਾਫਟਿੰਗ? ਮੈਂ ਕਦੇ ਕੀਤੀ ਨੀ ਇਸ ਵਾਰ ਕਰਨੀ ਕਰਨੀ।
ਨਹੀਂ, ਮੈਂ ਕੀਤੀ ਹੋਇ ਐ ਹਾਂਜੀ-ਹਾਂਜੀ, ਮੈਂ ਗਿਆ ਸੀ ਪਿੱਛੇ ਯਾਰ ਦੋਸਤਾਂ ਨਾਲ, ਤੇ ਤੁਹਾਨੂੰ ਕਿਹਾ ਸੀ ਤੁਸੀਂ ਚਲੋ ਬਨਾਇਆ ਨੀ ਹਸਾਬ ਤਾ ਵ ਤੇ ਮੇਰੇ ਇੱ ਸੱਜਰ ਹੈ ਗੇ ਸੀ ਤੇ ਆਪਾਂ ਗਏ ਸੀ, ਤੇ ਅੱਠ ਨੋਂ ਮੁੰਡੇ ਸੀ ਇੱਕ ਈ ਕਾਰ ਚ ਠੂਸ ਤੇ ਸਾਰੇ, ਸਾਰੇ ਵਾਡ ਤੇ ਸੀ ਅੰਦਰ ਤੇ ਹਾਂ ਤੇ ਓਫ ਸੀਜਨ ਓਫ ਹੋ ਗਿਆ ਸੀ ਐਦਗੀ ਜਿਹੜੇ ਪਿੱਛੇ ਗਏ ਸੀ, ਤੇ ਉਹਨਾਂ ਨੇ ਢਾਈ ਸੌ ਢਾਈ ਸੌ ਢਾਈ ਸੌ ਰੁਪਏ ਲਿੱਤੇ ਸਾਡੇ ਕੋਲੋ ਰਾਫਟਿੰਗ ਦੇ, ਨਹੀਂ ਤਾਂ ਉਹ ਸੀਜ਼ਨ, ਸੀਜ਼ਨ ਚ ਤਾਂ ਪੇਲਦੇ ਨੇ ਜੋ ਵੀ ਮਿਲ ਗਯਾ
ਆ ਧਨ ਭਰਾ ਸੀਜਨ ਦੇ ਵਿੱਚ ਫੇਰ ਉਹਨਾ ਨੇ ਆਪਣੇ ਦਾ ਲਾਣਾ ਹੁੰਦਾ ਹਾਂ ਪਯੀ ਜਿੰਨਾ ਦਾ ਲੱਗ ਗਿਆ ਲਾ ਤਾ
ਹ ਹਜ਼ਾਰ ਹਜ਼ਾਰ ਰੁਪਏ ਵੀ ਕਰ ਦਿੰਦੇ ਨੇ ਪਰ ਬੰਦਾ ਪਰਸਨ ਇਹ ਕਿ ਸਾਨੂੰ ਢਾਈ ਸੌ ਰੁਪਰ ਬੰਦਾ ਮਿਲ ਗਿਆ ਸੀ, ਤੇ ਅਸੀਂ ਕੀਤੀ ਸੀ ਨੋ ਨੋ ਰੀ ਕਿਲੋਮੀਟਰ ਵਾਲੀ ਰਾਫਟਿੰਗ, ਤੇ ਰਾਫਟਿੰਗ ਚ ਇੱਕ ਸੱਤ ਕਿਲੋਮੀਟਰ ਵਾਲੀ ਹੁੰਦੀ ਇੱਕ ਨੌ ਕਿਲੋਮੀਟਰ ਵਾਲੀ ਹੁੰਦੀ ਇੱਕ ਚੌਦਾਂ ਕਿਲੋਮੀਟਰ ਵਾਲੀ ਹੁੰਦੀ ਤੇ ਅਸੀਂ ਨੌ ਕਿੱਲੋ ਵਾਲੇ ਕੀਤੀ ਸੀ, ਹਾਂਜੀ ਉਹ ਕੀ ਕਰਦੇ ਨੇ ਜਿੱਥੋਂ ਦੀ ਮ ਫੜੇ ਮਤਲਬ ਕਿ ਗੱਡੀ ਵੀ ਬਿਠਾਇਆ ਸਾਨੂੰ ਤੇ ਸਾਨੂੰ ਲੈ ਕੇ ਅੱਗੇ ਜਾ ਕੇ, ਹਾਂਜੀ, ਰ ਅੱਗੇ ਲੈ ਗੇ, ਨੌ ਕਿਲੋਮੀਟਰ
ਅੱਛਾ ਜੀ।
ਹਾਂ ਸੁਮੋ ਇਚ ਸਾਰੇ ਬਹਿ ਕੇ ਯਾਰ ਦੋਸਤ ਸੂਮੋ ਅ ਚ ਚਲੇ ਗਏ, ਤੇ ਉਹਨਾਂ ਨੇ ਉੱਥੇ ਉਤਾਰ ਤਾ ਤੇ ਜਿੰਨੀ ਦੂਰ ਲੈ ਕੇ ਜਾਣਾ ਹੁੰਦਾ ਨਾ ਉਨੀ ਦੂਰ ਹੀ ਉਹ ਚਲੇ ਜਾਂਦੇ ਨੇ ਗੱਡੀ ਲੈ ਕੇ ਤੇ ਉਹਨਾਂ ਨੇ ਏਰੀਆ ਬਣਾਇਆ ਹੁੰਦੈ ਸੱਤ ਕਿਲੋਮੀਟਰ ਵਾਲਾ ਲਗਾਇਆ ਹੁੰਦਾ, ਨੋ ਕਿਲੋਮੀਟਰ ਵਾਲਾ, ਤੇ ਚੌਦਾਂ ਕਿਲੋਮੀਟਰ ਵਾਲਾ ਤੇ ਫਿਰੱ ਸਾਨੂੰ ਲੈ ਗੇ ਨੌ ਕਿਲੋਮੀਟਰ ਦੂਰ ਲੈ ਗੇ ਤੇ ਉੱਥੇ ਜਾ ਕੇ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਵੋਟਾਂ ਉੱਥੇ ਪਈ ਹੋਈ ਸੀ
ਅੱਛਾ ਜੀ
ਤੇ ਉਹਨਾਂ ਨੇ ਕਿਹਾ ਚਲੋ ਬਾਈ ਇਏਧਰ ਆ ਜੋ, ਬਿਠਾਇਆ ਉਹਨਾਂ ਨੇ ਤੇ ਉਹਨਾਂ ਨੇ ਸਾਰੇ ਕੱਪੜੇ ਕੁੱਪੜੇ ਪਆ ਤੇ ਉਹ ਲਵਾ ਤੇ ਦੂਜੇ ਆਪਣੇ ਪਵਾ ਤੇ, ਤੇ ਨਾਲ ਉਹ ਜਿਹੜਾ ਅਹ ਜੈਕਟਾ ਪਾਂਦੇ ਨੇ ਉਹਨਾਂ ਨੇ ਜੈਕਟਾਂ ਜੁਕਟਾਂ ਪਵਾਤੀਆਂ ਸਾਨੂੰ, ਤੇ ਉਹ ਠੀਕ ਹੁੰਦੀ ਹੈ ਜੈਕਟਾਂ ਜੈਕਟ ਜਿੰਨੀ ਜਾਨ ਹੁੰਦੀ ਹੈ ਕਿ ਅਗਰ ਦੋ ਬੰਦੇ ਵੀ ਇੱਕ ਜੈਕਟ ਦੇ ਉੱਪਰ ਉਹ ਡੁੱਬਦਾ ਨਹੀਂ ਹੈਗਾ ਤੇ ਸਾਨੂੰ ਤੈਰਨਾ ਤੇ ਆਂਦਾ ਨੀ ਸੀ ਤੇ ਉਹਨਾਂ ਨੇ ਕਿਹਾਉ ਬਿਠਾਇਆ ਉਹਨੇ ਥੋੜ੍ਹਾ ਬਹੁਤ ਸਮਝਾਇਆ ਸਾਨੂੰ ਅਗਰ ਬਾਈਚਾਂਸ ਗਿਰ ਵੀ ਗਏ ਬੋਟ ਪਲਟ ਪਲਟ ਵੀ ਜਾਂਦੀ ਏ ਨਾ ਅਗਰ ਪਲਟੀ ਗਈ ਨਾ ਤੇ ਤੁਸੀ ਹਿੱਲਣਾ ਨੀ ਹੈਗਾ, ਖਲੋਤੇ ਰਹਿਣਾ ਆਪਣੇ ਆਪ ਤੁਸੀਂ ਉੱਪਰ ਆ ਜੋਗੇ।
ਅੱਛਾ ਜੀ।
ਜੀ ਹਾਂ ਫਿਰ ਅਸੀਂ ਚਲੇ ਗਏ ਬਹਿ ਕੇ ਤੇ ਰਸਤੇ ਵਿੱਚ ਬੀਚ ਆਂਦਾ। ਪਾਣੀ ਦਾ ਬਾਵ ਵੱਗਦਾ, ਤੇ ਜਦੋਂ ਫੇਰ ਬੋਟ ਮਾਰਦੀ ਸ਼ਾਲਾਂਗਾ, ਉੱਪਰ ਉੱਪਰ ਤੱਕ ਕਦੇ ਇੱਧਰ ਜਾਣਾ ਕਦੇ ਜਾਣਾ ਤੇ ਚਲੋ ਫੇਰ ਚਲੇ ਗਏ, ਚਲੇ ਗਏ, ਚਲੇ ਗਏ, ਫਿਰ ਅੱਗੇ ਆਂਦਾ ਇੱਕ ਇੱਕ ਵਾਰੀ ਪਾਣੀ ਆਂਦਾ ਮਤਲਬ ਕਿ ਖਾਲੀ ਹੁੰਦਾ, ਬਸ ਸਿੱਧਾ ਟਿਕਿਆ ਹੁੰਦਾ। ਜਿਸਰਾ ਨੇਹਰਾ ਚ ਚੱਲਦਾ ਹੁੰਦਾ ਨਾ, ਤੇ ਬਹੁਤ ਹੀ ਜਾਂਦਾ ਚਲਦੀ ਤੇ ਉਹਨਾਂ ਨਾਲ ਹੀ ਕਿਨਾਰਿਆ ਐ ਅਠ ਨੌ ਮੁੰਡੇ ਬਹਿ ਗੇ, ਠੀਕ ਐ ਉਹਨਾਂ ਦੀ ਸਾਰਿਆਂ ਵਿੱਚ ਉਹ ਹੁੰਦਾ ਮਾਰਨ ਵਾਲਾ ਕਪੂ ਜਿਹਾ ਕੀ ਕਹਿੰਦੇ ਨੇ ਚਪੂ ਜਿਹਾ ਤੇ ਉਹਨਾਂ ਨੂੰ ਮਾਰ ਮਾਰ ਕੇ ਬੰਦਾ ਅੱਗੇ ਵੱਧਦਾ ਤੇ ਚਲੋ ਬਈ ਉਹਨਾਂ ਦੀ ਇੱਕ ਜਗ੍ਹਾ ਆ ਗਈ ਸਮਤਲ, ਉਹਨੇ ਕਿਹਾ ਹੁਣ ਬਾਈ ਜਿੰਨੇ ਨਹਾਨਾ ਨਹਾ ਲੋ। ਬੋਤ ਠੰਡਾ ਦਾ ਟਾਈਮ ਸੀ, ਵੇਲਾ ਬਰਫ਼ ਘੁਲ ਕੇ ਆਂਦੀ ਸੀ। ਉਹ ਹੋ ਬਈ ਅਸੀ ਤੇ ਮਾਰਤੀ ਸ਼ਲਾਂਘਾ, ਅਸੀ ਕਿਹਾ ਚਲੋ ਮਾਰੋ ਯਾਰ ਸ਼ਲਾਂਘਾ। ਇਹ ਦੋ ਤਿੰਨ ਬੰਦਿਆਂ ਨੇ ਤੇ ਮਾਰਤੀ, ਮਾਰ ਕੇ ਪੱਗਾਂ ਪੁੱਗਾਂ ਸਾਡੀਆਂ ਹੋ ਗੀ ਗਿਲੀਆਂ।
ਠੰਢ ਲੱਗੇ ਪੂਰੀ ਦਬਾ ਕੇ ਸਾਨੂੰ ਅਸੀ ਕਿਹਾ, ਬਾਕੀ ਨੂੰ ਬਾਕੀ ਨੂੰ ਕਹੋ ਆ ਜੋ। ਬਿਲਕੁਲ ਜੀ ਬਿਲਕੁਲ, ਤੇ ਫੇਰ ਨਾਤੇ ਨੁਤੇ ਫੇਰ ਉੱਥੇ ਬਵੇ ਬੈਠੇ। ਤੇ ਜਿਹੜੇ ਸੁੱਕੇ ਸੀ, ਉਹਨਾਂ ਨੂੰ ਤਾਂ ਕੁੱਝ ਨਾ ਹੋਵੇ, ਸਾਨੂੰ ਕੋ ਕੰਬਣੀ ਛੂਟੇ। ਫੇਰ ਅੱਗੇ ਗਏ, ਫੇਰ ਉਹਨਾਂ ਨੇ ਨਾ ਕੀ ਕੀਤਾ ਹੁੰਦਾ ਕਿ ਜਿਸ ਤਰ੍ਹਾਂ ਪਹਾੜੀ ਹੁੰਦਾ ਨਾ ਪਹਾੜੀ ਪਹਾੜੀ ਦੇ ਵਿੱਚ ਹੀ ਨਾ ਇੱਕ ਸਿਲੰਡਰ ਲਗਾ ਕੇ ਤੇ ਛੋਟਾ ਜਿਹਾ ਪਤੀਲਾ ਲੈ ਕੇ, ਤੇ ਉਹਨਾਂ ਨੇ ਮੈਗੀ ਰੱਖੀ ਹੁੰਦੀ ਏ। ਤੇ ਮਤਲਬ ਕਿ ਹਾਂ, ਉਹਨਾਂ ਨੇ ਕੀ ਕੀਤਾ ਹੁੰਦਾ ਏ ਇੱਕ ਭਾਂਡਾ ਜਿਹਾ ਹੁੰਦਾ, ਉਹਦੇ ਵਿੱਚ ਪਾਣੀ ਨਾ ਉਬਾਲਦੇ ਰਹਿੰਦੇ ਨੇ, ਤੇ ਮੈਗੀ ਮਸਾਲਾ ਫੁੱਲ ਪਾਇਆ ਹੁੰਦਾ ਤੇ ਕੋਈ ਆ ਮੈਗੀ ਪਾਂਦੇ ਨੇ ਬ, ਉਹ ਨੀ ਹੁੰਦੀ ਸਾਨੂੰ ਮੈਗੀ ਬਣਾ ਦਿੰਦੇ ਨਾ ਸੁੱਕ ਉਹਨਾਂ ਦੀ ਹੁੰਦੀ ਤਰੀ ਹਾਂ, ਉਹਨਾਂ ਦੀ ਤਰੀ ਤਰੀ ਵਾਲੀ ਹੁੰਦੀ ਆ। ਹਾਂ, ਹਾਂ।
ਇਹ ਕੀ ਉਹਨਾਂ ਦਾ ਟੋਕਾ ਵੀ ਬੜਾ ਪਾਜੀ ਤੇਜ਼ ਹੁੰਦਾ ਜੇ ਹਨਾਂ। ਮੈਂ ਕਿਹਾ ਅਰੇ ਆਪਣਾ ਉਹਨਾਂ ਨੇ ਕਮਾਈ ਪੂਰੀ ਕਰਦੇ ਇਸ ਟਾਈਮ, ਮੈ ਇਸੇ ਕਰਕੇ ਆਪਾਂ ਸਮਾਨ ਸਾਰਾ ਕੁਛ ਲੈ ਜਾਣਾ। ਆਪੇ ਖੁਦ ਬਣਾਈਏ ਕਿਉਂਕਿ ਉੱਧਰ ਮਹਿੰਗਾਈ ਤੁਹਾਨੂੰ ਪਤਾ ਬੋਤ
ਬਸ, ਬਸ, ਬਸ, ਇਹ ਚੱਕਰ ਹੈਗਾ, ਊਈਂ ਦਸ ਰੁਪਏ ਦੀ ਮੈਗੀ ਉਹ ਨੇ ਅੱਸੀ ਅੱਸੀ ਰੁਪਏ ਪੇਟੀ ਟੇਪੀ ਸਾਨੂੰ ਪਾ ਕੇ ਜਿੰਨੇ ਬੰਦੇ ਹੈਗੇ ਖਾਦੀ ਸਾਰਿਆਂ ਨੇ ਠੰਢ ਤੇ ਲੱਗ ਹੀ ਰਹੀ ਸੀ। ਫੇਰ ਅੱਗੇ ਅੱਗੇ ਉਹਨਾ ਨੇ ਇੰਝ ਹਿਸਾਬ ਕਿਤਾਬ ਬਣਾਇਆ ਹੁੰਦਾ, ਜਗ੍ਹਾ ਜਗ੍ਹਾ ਹੀ। ਇੰਝ ਬੈਠੇ ਹੁੰਦੇ ਬਸ ਥੋੜੀ ਜਿਹੀ ਪਹਾੜੀ ਕੱਟੀ ਹੁੰਦੀ, ਉਹਦੇ ਚ ਬੈਠੇ ਹੁੰਦੇ ਨੇ।
ਹਾਂਜੀ, ਹਾਂਜੀ। ਆਪਣਾ ਮੈਂ ਵੀ ਗਿਆ ਸੀ ਪਿੱਛੇ ਜਿਹੇ, ਆਪਣਾ ਮੰਨਾ ਮਨਾਲੀ ਵਾਲੀ ਸਾਈਡ ਤੇ ਮਨਸੂਰ ਮਨੀਕਰਨ ਵਾਲੀ ਸਾਈਡ ਤੇ ਉੱਥੇ ਆਪਾਂ ਕੋ ਰੁਕੇ ਤੇ ਅਸੀਂ ਸਾਰੇ ਜੰਣੇ ਹੀ ਮੁੰਡੇ, ਮੁੰਡੇ, ਫਰੈਂਡ, ਫਰੈਂਡ ਗਏ ਤੇ ਆਪਾਂ ਚਲੋ ਚਾਹ ਪੀ ਲੈਂਦੇ ਹਾਂ, ਠੰਡ ਬਹੁਤ ਜ਼ਿਆਦਾ ਸੀ ਮਨਾਲੀ ਵਾਲੀ ਸਾ ਉੱਪਰ ਲੀ ਸਾਈਡ ਤੇ ਗਏ ਸੀ, ਜਿੱਥੇ ਬਰਫ਼ ਪੈਣ ਦੀ। ਅਸੀਂ ਚਾਹ ਕਰਾ ਲਈ ਸਾਰਿਆਂ ਨੇ ਸਾਨੂੰ ਆਪਾਂ ਪਹਿਲਾਂ ਪੁੱਛਿਆ ਨੀ ਕਿੰਨੇ ਕ ਕਿੰਨੇ ਰੁਪਏ ਦਾ ਕੱਪ ਅਸੀਂ ਅੱਠ ਨੌਂ ਜਾਣੇ ਅਸੀਂ ਚਾਹ ਪੀ ਲੀ, ਜਦੋਂ ਆਪਾਂ ਪੈਸੇ ਪੁਛ ਮੈਂ ਕਿੰਨੇ ਪੈਸੇ, ਕਹਿੰਦੇ ਇੱਕ ਕੱਪ ਦਾ ਤੀਹ ਰੁਪਏ, ਅਸੀਂ ਮੂੰਹ ਵਾਲ ਵੇਖੀਏ ਇੱਕ ਦੂਜੇ ਨੂੰ ਮੈਂ ਕਿਹਾ ਇੰਨਾ ਮਹਿੰਗਾਈ, ਮੈਂ ਪਾਜੀ ਸਾਡੇ ਉੱਤੇ ਅੰਬਰਸਰ ਦਸ ਰੁਪਏ ਦਾ ਮਿਲ ਜਾਂਦਾ। ਕਹਿੰਦਾ ਪਾਜੀ ਦਾ ਅੰਮ੍ਰਿਤਸ ਨੀ ਹੈਗਾ, ਹਿਮਾਚਲ ਹੈਗਾ ਇੱਥੇ ਹੀੰਨੀ ਤਾਂ ਚੱਲਦਾ, ਮੈਂ ਫੇਰ ਚਲੋ ਮੈਂ ਕਿਹਾ ਚਾਹ ਦੇ ਕਪ ਦੇ ਤਾ ਦਿੱਤਾ, ਮੈਗੀ ਮੈਂ ਮੈਗੀ ਕਿੰਨੇ ਦੀ, ਮੈਗੀ ਕਹਿੰਦਾ ਇੱਕ ਸੌ ਦਸ ਰੁਪਏ ਦੀ ਪਲੇਟ, ਮੈਂ ਉਹ ਵ ਮੈਂ ਮੈਂ ਕਿਹਾ ਚੁੱਪ ਕਰਕੇ ਆ ਜਾਓ ਵਾਪਸ, ਮੈਂ ਕਿਹਾ ਉੱਥੇ ਜਾ ਕੇ ਆਪਾਂ ਕੜੀ ਚੋਲ ਖਾ ਲਾਂਗੇ। ਆਂ, ਮੈਂ ਕਿਹਾ ਮੈਂ ਦਾਹ ਰੁ ਪੈ ਦੀ ਮੈਗੀ, ਮੈਂ ਪਾਜੀ ਤੁਹੀ ਪੈ ਇਹ ਸਿੱਧਾ ਸੌ ਰੁਪਏ ਕਮਾਨ ਦੇ ਲੱਗੇ ਮੈਂ ਕਿਹਾ ਤੇਰੀ ਕਮਾਈ ਬੋਤ ਵਧੀਆ ਕਰੰਦੇ, ਮੈਂ ਕਿਆ ਆਪਾ ਵੀ ਇਥੇ ਕਿਦੇ ਲਾ ਈ ਲਈਏ।
ਸਹੀ ਗੱਲ ਹੈਗੀ ਜੀ।
ਹਾਂ, ਕਿਉਂਕਿ ਪਾਜੀ ਉਹਨਾਂ ਨੂੰ ਕਮਾਈ ਹੀ ਸਾਡੇ ਟੂਰਿਸਟ ਸਿਰ ਤੇ ਪੰਜਾਬੀ ਪਰਾ ਬਾਕੀ
ਸਹੀ ਗੱਲ ਐ, ਹੁਣ ਉਹਨਾਂ ਨੂੰ ਹੀ ਤੰਗ ਕਰਦੇ ਫਿਰਦੇ ਪਏ ਨੇ।
ਆਂ, ਹੁਣ ਉਹਨਾਂ ਨੇ ਦੁਖੀ ਕੀਤਾ ਆਪਣਾ ਕੀਤਾ ਪਿੱਛੇ ਤੁਹਨੂੰ ਪਤਾ ਸਰਦਾਰ ਵੀਰ ਦੀ ਅੱਗ ਲਾ ਤੀ ਹਿਮਾਚਲ ਵਾਲਿਆਂ ਨੇ ਉਹੇ ਹਾਰ ਕੇ ਫਾਇਰਿੰਗ ਕੀਤੀ ਹਨਾ।
ਆਂ, ਬਿਲ ਨਹੀਂ ਬੈਠੇ ਹੋਏ ਨੇ ਉੱਥੇ। ਉਹ ਕਿਥੇ, ਹਾਂ, ਹਿਲਦੇ ਕਿੱਥੇ ਨੇ ਉਹ ਤੇ ਬੈਠੇ ਹੋਏ ਨੇ। ਤੇ ਹੋਰ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ ਛੇੜਨਾ ਕੋਈ ਸੌਖੀ ਗੱਲ ਏ। ਊਦੇ ਬੈਠੇ ਬਹਿ ਗੇ ਨਾਂ ਉਹ ਬਹਿ ਗਏ ਨੇ ਨਿਹੰਗ ਸਿੰਘ ਸਾਰੇ ਬੈਠੇ ਹੋਏ ਨੇ ਉੱਥੇ।
ਅੱਛਾ ਜੀ, ਹੁਣ ਆਪ ਪਿੱਛੇ ਜੀ ਆਪ ਵੇਖੀ ਹੋਣੀ ਵੀਡੀਓ ਤੁਸੀਂ। ਜਿਹੜਾ ਨਿਹੰਗ ਸਿੰਘ ਨੂੰ ਆਪਣਾ ਕਿੱਦਾਂ ਉਹ ਗੱਲ ਪਏ ਹੇਨਾ।
ਹਾਂ ਬਿਲਕੁਲ ਜੀ ਬਿਲਕੁਲ।
ਆਂ, ਜੇ ਨ ਹੁਣ ਕਹਿੰਦੇ ਕਿ ਨਿਹੰਗ ਸਿੰਘ ਹੋਣਾ ਉਹ ਕਿਰਪਾਨਾ ਨੀ ਹੋਣਾ ਜੀ ਉੰ ਰੋ ਨਾ ਕੋਲ ਕਿਰਪਾਨ ਨਾ ਹੁੰਦੀ ਤੇ ਉਹ ਅਪ ਆਪਣੇ ਆਪ ਨੂੰ ਕਿਦਾ ਬਚਾਂਦੇ ਹਨਾ, ਆਪ ਉਹਨਾਂ ਨੇ ਡੰਡੇ ਫੜੇ
ਪਤਾ ਕੀ ਗੱਲ ਐ, ਉੱਥੇ ਦਾ ਮਾਹੌਲ ਹੋ ਗਿਆ ਕੋਈ ਵੀ ਟੂਰਿਸਟ ਹੋਵੇ ਕੋਈ ਨਿਯੰਗ ਸਿੰਘ ਨੀ ਹੈਗਾ ਕੋਈ ਵੀ ਟੂਰਿਸਟ ਹੋਵੇ, ਕੋਈ ਵੀ ਅਗਰ ਹਿੰਦੂ ਪਰਾ ਵੀ ਚਲਾ ਜਾਏਗਾ ਨਾ, ਉੱਥੇ ਹਿੰਦੂ ਪਰਾ ਵੀ ਚਲੇ ਜਾਏਗਾ ਮੋਨਾ ਹੋਏਗਾ। ਤੇ ਉਹਨਾਂ ਨੇ ਦੇਖ ਲਿਆ ਟੂਰਿਸਟ ਹੈਗਾ ਉਹਨਾਂ ਨੂੰ ਵੀ ਮਾਰਿਆ ਉਹਨਾਂ ਨੇ। ਫੈਮਲੀ ਹੈਗੀ ਸੀ ਇੱਕ ਹਾਂ ਇਕ ਫੈਮਲੀ ਹੈਗੀ ਸੀ, ਤੇ ਬਾਰ ਵਿੱਚ ਸੀ ਉੰਨੇ ਪਤਾ ਲੱਗਿਆ ਟੂਰਿਸਟ ਹੈਗਾ। ਤੇ ਓਰੀਡਾ ਖਰੋਚ ਜੀ ਲਾਗੀ, ਖਰੋਚ ਜੀ ਲੱਗ ਗਈ ਨਾਲ ਤੇ ਉਹ ਚਲੇ ਗਏ ਤੇ ਸੋਚ ਲੱਗ ਗਈ ਚਲੇ ਗਿਆ ਅੱਗੇ ਜਾ ਕੇ ਨਾ ਫੋਨ ਕਰ ਦ ਅੱਗੇ ਜਾ ਕੇ ਉੰਨੇ ਮੁੰਡੇ ਖੜੇ ਕਰਤੇ, ਅੱਗੇ ਜਾ ਕੇ ਨਾ ਰੋ ਉਹਨੂੰ ਮਾਰਨ ਲੱਗ ਗਏ ਟੂਰਿਸਟ ਨੂੰ, ਮੋਨੇ ਸੀ ਉਹ, ਆਂ। ਮਾਰਨ ਲੱਗ ਗਏ, ਐ ਕਰਨ ਲੱਗ ਗਏ।
ਬੋਤ ਪਾਜੀ ਇਹਨਾਂ ਨੇ ਕੀਤਾ ਹੈ ਵਾ, ਚਲੋ ਠੀਕ ਹ ਤੁਹਾਡੇ ਨਾਲ ਗੱਲ ਕਰਕੇ ਬੋਤ ਵਧੀਆ ਲੱਗਿਆ ਹੇਨਾ, ਹਾਂਜੀ।
ਠੀਕ ਓ ਕੇ ਵੀਰੇ।